ਸਤਿ ਸ੍ਰੀ ਅਕਾਲ ਕਿੱਥੇ ਹੋ ਤੁਸੀਂ? ਤੁਹਾਡੇ ਨਾਲ ਤੇ ਗੱਲ ਕਰਨੀ, ਮੇਰੇ ਨਾਲ ਤੇ ਗਨੀਮਤ ਹੋ ਗਈ ਹੈ।
ਕੀ ਕਰੀਏ ਹੁਣ, ਮੈਂ ਆਪ ਤੁਹਾਨੂੰ ਕਾਲ ਕਰਨਾ ਚਾਹ ਰਹੀ ਸੀ। ਏ ਕੀ ਕਹਿੰਦੇ।
ਹੈ ਕਿਆ ਪਤਾ ਨੀ ਉਹ ਜਿਵੇਂ ਹੁੰਦਾ ਨਾ, ਉਹ ਸਾਰੀ ਕਾਇਨਾਤ ਆਪ ਕੀ ਬਾਤ ਨੀ ਕਰਾਣਾ ਚਾਹਨਦੀ, ਮੈਂ ਕਿਹਾ ਏ ਹੋ ਰਿਹਾ।
ਮੈਂ ਉਹੀ ਕਹਿ ਰਹੀ ਹਾਂ, ਤੁਸੀਂ ਮੰਨੋਗੇ ਨੀ ਨੇਹਾ ਮੈਨੂੰ ਐ ਹੋ ਗਿਆ, ਕਿ ਜਿਹਦੇ ਨਾਲ ਨਹੀਂ ਗੱਲ ਕਰਨੀ, ਉਹ ਮੱਥੇ ਲੱਗੀ ਜਾਂਦੇ ਆ। ਤੇ ਜਿਹਦੇ ਨਾਲ ਗੱਲ ਕਰਨੀ ਆ ਉਹਦਾ ਨਾ ਕੋਲ ਲੱਗ ਰਿਹਾ ਨਾ ਆ ਰਿਹਾ, ਦੱਸੋ ਕੀ ਕਰੀਏ। ਮੈਨੂੰ ਐਂ ਲੱਗਿਆ ਵੀ ਪਹਿਲਾਂ ਤਾਂ ਪਹਿਲਾਂ ਤਾਂ ਮੈਨੂੰ ਐਂ ਲੱਗਿਆ, ਵੀਰ ਜੀ ਨੇ ਕੁਛ ਸਤਮ ਸੂਤਮ
ਨਹੀਂ ਨਹੀਂ ਉਹ ਵੀਰ ਜੀ ਦੀ, ਵੀਰ ਜੀ ਦੀ ਕੋਈ ਗਲਤੀ ਗ਼ਲਤੀ ਸਾਡੀ ਔਈ ਹੈ, ਗ਼ਲਤੀ ਮੇਰੀ ਸੀ ਕੁਛ ਨਾ ਮੈਂ ਕੀਤਾ ਨੀ, ਉਹ ਮੈਂ ਦੱਸਦੀ ਹੁਣੇ ਤੁਹਾਨੂੰ ਬਾਅਦ ਚੋਂ। ਤੇ ਮੈਨੂੰ ਕਿਸੇ ਨੇ ਸੁਜੈਸ਼ਨ ਦਿੱਤੀ ਤੁਸੀਂ ਏਦਾਂ ਕਰੋ, ਫਿਰ ਐਵੇਂ ਹੀ ਹੋਏਗਾ, ਤੇ ਫਿਰ ਮੈਂ ਉਵੇਂ ਹੀ ਕੀਤਾ ਤੇ ਫੇਰ ਉਵੇਂ ਹੋਇਆ, ਉਹ ਮੇਰੀ ਗ਼ਲਤੀ ਸੀ।
ਅੱਛਾ ਜੀ ਅੱਛਾ, ਕੋਈ ਗੱਲ ਨੀ
ਹੁਣ ਤੇ ਮਿਲੇਗਾ ਹੁਣ
ਚਲੋ ਸ਼ੂਕਰ ਕਿਸੇ ਨੇ ਸਹੀ ਰਾਹ ਦਿੱਤੀ, ਨਹੀ ਤਾਂ ਅੱਜ ਕੱਲ੍ਹ ਲੋਕੀ ਸਹੀ ਰਾਹ ਦਿੰਦੇ ਹੀ ਨਹੀਂ ਆ। ਲੋਕ ਕਹਿੰਦੇ ਜਾ ਤੂੰ ਖੂਹ ਚ ਜਾ। ਅਸੀਂ ਤੈਨੂੰ ਸਹੀ ਰਾਹ ਨੀ ਦਿੰਦੇ, ਤੁਸੀਂ ਮੰਨੋਗੇ ਨਹੀਂ ਮੇਰਾ ਇੰਨਾ
ਪੱਟ ਕੇ ਵੀ ਦੇਣਗੇ ਨਾਲ ਖੂ
ਮੈਂ ਉਹੀ ਕਹਣੀ ਆਂ ਜਦੋਂ ਦਿਲ ਪਰੇਸ਼ਾਨ ਸੀ ਮੇਰਾ, ਇੰਨਾ ਦਿਲ ਪਰੇਸ਼ਾਨ ਐ, ਕੱਲ੍ਹ ਪਰਸੋਂ ਤੋਂ ਮੈਂ ਇਹ ਸੋਚਿਆ ਚਲੋੈਂ ਚੱਜ ਦੇ ਬੰਦੇ ਨੂੰ ਦੱਸਾਂ, ਹੁਣ ਤੁਹਾਨੂੰ ਫੋਨ ਹੀ ਨਹੀਂ ਲੱਗ ਰਿਹਾ। ਖੁਸ਼ੀ ਹੋਵੇ ਤਾਂ ਤੁਹਾਨੂੰ ਦੱਸੋ ਜੇ ਦੁਖੀ ਗਮੀ ਹੋਵੇ ਤਾਂ ਤੁਹਾ
ਵੀ ਕਾਏਨਾਤ ਕਹਿ ਰਹੀ ਏ, ਨਾ ਇਹਨਾਂ ਦੀ ਗੱਲ ਹੀ ਨਾ ਹੋਵੇ ਹੋਰ ਦੱਸੋ ਹਾਂਜੀ ਆਵਾਜ਼ ਆ ਰਹੀ ਏ।
ਹਾਂਜੀ ਕਾਇਨਾਤ ਦੀ ਗੱਲ ਛੇੜੀ, ਉਹ ਆਵਾਜ਼ ਹੀ ਬੰਦ ਹੋ ਗਈ ਸੀ ਵਿਚ। ਪਤਾ ਨੀ ਕੀ ਹੋ ਗਿਆ ਕਾਇਨਾਤ ਨੂੰ ਵੀ, ਸਹੀ ਗੱਲ ਆ ਵੀ
ਹਾਂ, ਕੀ ਬਗਾੜਿਆ ਸਹੀ ਗੱਲ ਹੈ ਅੱਛਛੱਡੋ ਨ ਹੋਰ ਸੁਣਾਓ, ਮੈਂ ਕਹਿ ਰਹੀ ਸੀ ਕਿ ਤੁਸੀਂ ਕੱਪੜੇ ਕਿਹਦੇ ਕੋਲ ਸਵਾਂਦੇ ਹੋ
ਹਾਂ ਕੱਪੜੇ ਮੈਂ ਨਾ, ਸੀਤੇ ਹੋਏ ਬਹੁਤ ਘੱਟ ਪਾਉਦੀ ਹਾਂ ਤੇ ਕਈ ਵਾਰੀ ਫੇਰ ਵੀ ਮੈਂ ਹੁਣ ਨਾ ਇੱਕ ਟੇਲਰ ਲੱਭਿਆ। ਇੱਕ ਤਾਂ ਸਾਡੇ ਭਾਜੀੀ ਆ ਉਹ ਤਾਂ ਸੀ ਕੇ ਨੀ ਦਿੰਦੇ ਹੁਣ ਉਹ ਲੱਗਦਾ ਸੂਟ ਮੰਗਵਾਉਣਾ ਪੈਣਾ ਮੈਨੂੰ
ਠੀਕ ਹੈ।
ਹੋ ਗਏ ਸੂਟ ਪਿਆ।
ਯਾਰ ਮੈਂ ਉੱਧਰੋਂ ਨਾ ਮੈਂ ਸਿਲ ਦੇਣਾ ਸੀ ਮੈਂ ਹੈ ਨ ਮੈਂ ਆਈ ਹੋਈ ਹਾਂ ਪੇਕੇ
ਉਹੀ ਤਾਂ ਤੁਸੀਂ ਆ ਜਾਓ ਫਿਰ ਤੁਸੀਂ ਸਿਉਂਜੋ ਹੋਰ ਕੀ ਆ।
ਹਾਂ ਫੇਰ ਉਸ ਤੋਂ ਪਹਿਲੇ ਕਿਦੇ ਕੋਲ ਸੁਆਉਂਦੇ ਸੀ ਭਾਜੀ ਤੋਂ ਪਹਿਲੇ ਕਿ ਭਾਜੀ ਹੀ ਸੀਂਦੇ ਨੇ।
ਭਾਜੀ ਤਾਂ ਮੇਰਾ ਕੱਪੜਾ ਫੜਦੇ ਹੀ ਨੀੰ, ਉਹਨਾਂ ਨੂੰ ਲੱਗਦਾ ਵੀ ਮੈਂ ਨੁਕਸ ਕੱਢੂੰਗੀ।
ਅੱਛਾ।
ਕਿਹਾ ਵੀ ਜੇ ਮੇਥੋਂ ਮੇਰੇ ਕੱਪੜੇ ਸੀਣੇ ਆ ਤਾਂ ਤੁਸੀਂ ਆਪ ਸੀਓ। ਤੁਸੀਂ ਹੋਰ ਕਿਸੇ ਨੀ ਹਾਂ ਹੁਣ ਜੇ ਮੈਂ ਤੁਹਾਨੂੰ ਕੱਪ ਕਪੜਾ ਦਊਗੀ ਤਾਂ ਤੁਸੀਂ ਮੇਰਾ ਸੀਓਗੇ ਨਾ ਤੁਸੀਂ ਅੱਗੇ ਨਹੀਂ ਫੜਾ ਸਕਦੇ ਤੇ ਭਾਜੀ ਨੇ। ਕੋਈ ਰਾਹ ਨੀ ਦਿੱਤੀ ਪਤਾ ਨੀ ਭਾਜੀ ਕਿਉਂ ਹਵਾ ਖ਼ਰਾਬ ਹੋਈ
ਭਾਜੀ ਨਾ ਜਿਆਦਾ ਉਹ ਕੀ ਨਾਮ ਉੜਨ ਦੀ ਕੋਸ਼ਿਸ਼ ਕਰ ਰਹੇ ਨੇ, ਕੋਈ ਗੱਲ ਨਹੀਂ ਬਹਿ ਜਾਣੇਗੇ।
ਹਠ
ਹੈਲੋ। ਆਵਾਜ਼ ਕੱਟ ਰਹੀ ਹੈ ਯਾਰ। ਹ
ਸਿਮਰਨ ਭ ਗੁਰਵਾਨਦੀ ਸੀ।
ਅੱਛਾ ਉਹ ਇੰਦੋੌਰ ਵਾਲੇ ਭਾਬੀ। ਠੀਕ ਹੈ। ਫੇਰ ਕਿਦੋਂ ਦ ਫਿਰ ਭਾਜੀ ਤੋਂ ਹੀ ਸੁਣਾ।